ਹੈਲੋ।
ਹੈਲੋ।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
ਕੀ ਹਾਲ ਚਾਲ ਏ ਜੀ।
ਵਧੀਆ ਜੀ ਤੁਸੀਂ ਦੱਸੋ?
ਹਾਂਜੀ ਠੀਕ ਹੈ ਜੀ, ਸਾਡਾ ਅੱਜ ਦਾ ਟੋਪਿਕ ਹੈਗਾ ਯਾਤਰਾ। ਤੇ ਤੁਸੀਂ ਸਾਨੂੰ ਦੱਸੋਗੇ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕਦੀ ਕਿਤੇ ਗਏ ਹੋ ਘੁੰਮਣ ਕਿਸੇ ਯਾਤਰਾ ਤੇ
ਹਾਂਜੀ ਅਸੀਂ ਬੜੀ ਜਗ੍ਹਾ ਤੇ ਗਏ ਹਾਂ ਅਸੀਂ ਹ ਅਸੀ ਤਾਂ ਹਰ ਸਾਲ ਹਜ਼ੂਰ ਸਾਹਿਬ ਵੀ ਜਾਂਦੇ ਹਾਂ, ਵੈਸੇ ਮੈਨੂੰ ਗਈ ਨੂੰ ਤਾਂ ਕਾਫ਼ੀ ਚਿਰ ਹੋ ਗਿਆ। ਮੈਂ ਦੋ ਹਜ਼ਾਰ ਗਿਆਰਾਂ ਤੇ ਨੀ ਯਾਦ ਪਰ ਉਹ ਯਾਤਰਾ ਮੈਨੂੰ ਇੰਨੀ ਕੁ ਯਾਦ ਆ ਕਿ ਦੋ ਦਿਨ ਲੱਗਦੇ ਆ ਟ੍ਰੇਨ ਚ ਜਾਣ ਚ ਦੋ ਦਿਨ ਲੱਗਦੇ ਆ ਆਨ ਤੇ ਵਧੀਆ ਹੋਈ ਹੁਣ ਜੇ ਰੀਸੈਂਟ ਗੱਲ ਕਰੀਏ ਤਾਂ ਫੇਰ, ਉਹ ਮੈਂ ਕੀਤੀ ਆ ਇੱਕ ਦੋ ਹਜ਼ਾਰ ਪੱਚੀ
ਪਟਨਾ ਸਾਹਿਬ ਗਏ ਸੀ ਅਸੀ ਤੇ ਉਹ ਵੀ ਦੋ ਕ ਆਨ-ਜਾਨ ਚ ਲੱਗ ਜਾਂਦੇ, ਇੱਕ ਦਿਨ ਪੂਰਾ ਤੇ ਇੱਕ ਦਿਨ ਅੱਧਾ
ਅੱਛਾ ਜੀ।
ਅਸੀਂ ਇੱਥੋਂ ਗਏ ਸੀ ਆਪਣੇ ਰਿਸ਼ਤੇਦਾਰਾਂ ਦੇ ਘਰ ਪਹਿਲਾਂ ਗਏ ਸੀ ਯੂਪੀ- ਯੂਪੀ ਪਹਿਲਾਂ ਟਰੇਨ ਤੱਕ ਗਏ ਕੈਂਟ ਜਲੰਧਰ ਤੋਂ ਲਈ ਅਸੀ ਯੂਪੀ ਦੀ ਟ੍ਰੇਨ ਉਸ ਤੋਂ ਅੱਗੇ ਅਸੀ ਗਏ ਸੀਗੇ ਜੀ, ਯੂਪੀ ਤੋਂ ਅੱਗੇ ਫਿਰ ਅਸੀਂ ਯੂਪੀ ਦੋ-ਤਿੰਨ ਦਿਨ ਰਹੇ ਘੁੰਮੇ ਉੱਥੇ ਸਾਰਾ ਕੁਛ ਵੇਖਿਆ ਉਸ ਤੋਂ ਅੱਗੇ ਅਸੀਂ ਆਪਣੀ ਸ਼ੁਰੂ ਕਰ ਤੀ ਫਿਰ ਯਾਤਰਾ ਪਟਨਾ ਸਾਹਿਬ ਦੀ ਬਾਣੀ ਫੇਰ ਸਾਨੂੰ ਇਹ ਇੱਕ ਦਿਨ ਲੱਗਾ ਪੂਰਾ ਪਟਨਾ ਸਾਹਿਬ ਪਹੁੰਚਣ ਚ ਯੂਪੀ ਤੋਂ ਬਿਹਾਰ ਫੇਰ ਅਸੀਂ ਉੱਥੇ ਪੁੱਜੇ, ਫੇਰ ਅਸੀਂ ਮੱਥਾ ਟੇਕਿਆ ਫਿਰ ਸਾਨੂੰ ਜਿੱਦਾਂ ਕਿ, ਅਹ ਜਿੱਦਾਂ ਕਮਰੇ ਆ ਨਾ ਕਮਰੇ ਲਈ ਦੇ ਆਪਾਂ ਫੇਰ ਸਾਨੂੰ ਕਮਰਾ ਜਿੱਦਾਂ ਪਟਨਾ ਸਾਹਿਬ ਦਾ ਮੇਨ ਗੁਰਦੁਆਰਾ ਨਾ ਜਿਹੜਾ ਵੱਡਾ ਵਾਲਾ ਓਥੇ ਪੰਜ ਗੁਰਦੁਆਰੇ ਆ ਪਰ ਜੇੜਾ ਮੇਨ ਸੀਗਾ ਵੱਡਾ ਵਾਲਾ, ਤਾਨੂੰ ਓਥੇ ਹੀ ਕਮਰਾ ਮਿਲ ਗੇਆ ਜਿਦਾ ਸਾਮਣੇ ਸਬ ਮਤਲਬ ਗੁਰਦੁਆਰੇ ਦੇ ਅੰਦਰ ਈ ਸਾਨੂੰ ਕਮਰਾ ਮਿਲ ਗੇਆ। ਮੇਨ ਗੁਰਦੁਆਰੇ ਦੇ, ਫੇਰ ਜਿੱਦਾਂ ਰਸ਼ ਰਾਤ ਰਾਤੀ ਓ ਹੁੰਦੀ ਸੀ ਰਹਿਰਾਸ ਹੁੰਦੀ ਸੀ ਓ ਵੇਖਦੇ ਹੁੰਨੇ ਸੀ, ਅਸੀਂ ਗਏ ਤਾਂ ਅਸੀ ਵੈਸੇ ਮਤਲਬ ਇੱਕ-ਦੋ ਦਿਨ ਦੇ ਪਲੈਨ ਨਾਲ ਈ ਸੀਗੇ ਪਰ ਓਹੋ ਪਤਾ ਸਾਡੀ ਫੇਰ ਨਾ ਟਿਕਟਾਂ ਨੀ ਹੁੰਦੀਆਂ ਪਈਆਂ ਸੀ ਵਾਪਸੀ ਦੀਆਂ।
ਅੱਛਾ ਜੀ।
ਫੇਰ ਸਾਨੂੰ ਫੇਰ ਓਥੇ ਦੋ-ਤਿੰਨ ਦਿਨ ਰੈਨਾ ਪਿਆ, ਫੇਰ ਫੇਰ ਸਾਡੀ ਟਿਕਟ ਹੋਈ ਫੇਰ ਪਰ ਓ ਸਾਨੂੰ ਕੈਂਟ ਦੀ ਮਿਲਦੀ ਨੀ ਪਈ ਸਾਨੂੰ ਯੂਪੀ ਤੱਕ ਈ ਮਿਲੀ। ਫੇਰ ਅਸੀਂ ਵਾਪਸ ਆਏਂ ਟਰੇਨ ਚ ਓਦੇ ਤੇ ਯੂਪੀ ਤੱਕ
ਅੱਛੇਆ ਜੀ।
ਫੇਰ ਓਸ ਤੋਂ ਬਾਦ ਅਸੀਂ ਯੂਪੀ ਫਿਰ ਦੋ ਕੁ ਦਿਨ ਰਏ ਆਪਨੇ ਰਿਸ਼ਤੇਦਾਰਾਂ ਕੋਲ। ਫੇਰ ਓਸ ਤੋਂ ਬਾਦ ਵਿੱਚ ਸਾਨੂੰ ਫਿਰ ਨਾ ਕੋਈ ਟ੍ਰੇਨ ਮਿਲੇ ਫੇਰ ਅਸੀਂ ਸੋਚੇਆ ਦੋ ਦਿਨ ਹੋਗੇ ਹੁਨ ਅਸੀਂ ਕੁ ਜਿੱਦਾਂ ਹੁਨ ਅੱਜ -ਕੱਲ ਸਲੀਪਰ ਬੱਸਾਂ ਚੱਲ ਪਈਆਂ ਨਾ, ਫੇਰ ਓਦੇ ਚ ਚੱਲਗੇ ਸਲੀਪਰ ਬੱਸ ਚ, ਫੇਰ ਓਸ ਓਸ ਤੋਂ ਬਾਦ ਵਿੱਚ ਅਸੀ ਸਲੀਪਰ ਬੱਸ ਸਾਨੂੰ ਓ ਵੀ ਜਲੰਧਰ ਦੀ ਨੀ ਮਿਲੀ ਓ ਵੀ ਸਾਨੂੰ ਦਿੱਲੀ ਦੀ ਮਿਲੀ, ਯੂਪੀ ਟੂ ਦਿੱਲੀ ਦੀ ਫੇਰ ਅਸੀਂ ਦਿੱਲੀ ਰਏ, ਦਿੱਲੀ ਫੇਰ ਥੋੜੇ ਕ ਦੋ ਕੁ ਦਿਨ ਘੁੰਮੇ, ਦੋ ਦਿਨ ਬਾਦ ਫੇਰ ਅਸੀਂ ਦਿੱਲੀ ਤੋਂ ਨਿਕਲੇ, ਫੇਰ ਸਾਨੂੰ ਸਿੱਧਾ ਵੰਦੇ ਭਾਰਤ ਟ੍ਰੇਨ ਚੱਲਦੀ ਐ ਇੱਕ, ਸਿੱਦਾ ਸਾਨੂੰ ਫੇਰ ਓ ਜਲੰਧਰ ਕੈਂਟ ਲਾਅ ਦੀ ਆ। ਫੇਰ ਓਸ ਤੋਂ ਬਾਦ ਅਸੀਂ ਓ ਟ੍ਰੇਨ ਚ ਬੈ ਕੇ ਵਾਪਸ ਆਏ। ਯਾਤਰਾ ਦਾ ਤਾਂ ਕੈਨੀ ਕੁਛ ਅਲੱਗ ਐ ਕਿੰਨਾ ਵਦੀਆ ਸੀ ਬਾਬੇ ਦੇ ਘਰ ਗਏ ਵਦੀਆ ਈ ਹੋਨੀ ਸੀ ਯਾਤਰਾ।
ਹਾਂਜੀ-ਹਾਂਜੀ ਏ ਤਾਂ ਗੱਲ ਹੈਗੀ ਐ ਜੀ ਏ ਤਾਂ ਤਾਡੀ ਗੱਲ ਬੋਤ ਵਦੀਆ ਲੱਗੀ ਮੈਨੂੰ, ਤੇ ਚਲੋ ਓਥੇ ਲੰਗਰ ਪ੍ਰਸ਼ਾਦੇ ਦੀ ਵੀ ਨੀ ਕੋਈ ਦਿੱਕਤ ਹੋਈ ਹੋਨੀ ਹੈਨਾ, ਹਾਂਜੀ ਓ ਤਾਂ
ਸਾਰਾ ਗੁਰਦੁਆਰੇ ਦੇ ਕਿੰਨਾ ਘੁੰਮਣ ਨੂੰ ਆ ਫੇਰ ਓਥੇ ਬਹੁ ਹੋਰ ਵੀ ਬੜੇ ਗੁਰਦੁਆਰੇ ਸੀਗੇ ਪੰਜ ਗੁਰਦੁਆਰੇ ਹੋਰ ਸੀਗੇ ਓ ਘੁੰਮੇ ਅਸੀਂ। ਫੇਰ ਓਸ ਤੋਂ ਬਾਦ ਬਾਜ਼ਾਰ ਸੀ ਫੇਰ ਓਥੋਂ ਘਰਦਿਆਂ ਲਈ ਥੋੜਾ ਬੋਤਾ ਸਮਾਨ ਲਿਆ ਹਰੇਕ ਲਈ ਕੁਛ ਨਾ ਕੁਛ ਲਿਆ ਬਾਜ਼ਾਰ ਵੀ ਬਹੁ ਵਦੀਆ ਰਿਆ, ਫੇਰ ਓਸ ਤੋਂ ਬਾਦ ਹੁਨ ਆਹ ਦੋ ਹਜ਼ਾਰ ਛੱਬੀ, ਫੇਰ ਓਸ ਤੋਂ ਬਾਦ ਦੋ ਹਜ਼ਾਰ ਪੱਚੀ ਤੇ ਉਸ ਤੋਂ ਬਾਦ ਅਸੀਂ ਗਏ ਸੀ ਹਰਿਦੁਆਰ। ਓਥੇ ਸਾਨੂੰ ਇੱਕ ਦਿਨ ਈ ਲੱਗਦਾ ਜਾਨ ਤੇ, ਇੱਕ ਦਿਨ ਗਏ ਓਥੇ ਗੰਗਾ ਚ ਨਾਤੇ ਮਾੜਾ ਮੋਟਾ ਦੇਖੇਆ ਘੁੰਮੇ ਫਿਰੇ ਉਸ ਤੋਂ ਬਾਦ ਫੇਰ ਅਸੀਂ ਵਾਪਸ ਆ ਗੇ। ਫੇਰ ਓਸ ਤੋਂ ਬਾਦ ਅਸੀਂ ਅਹ ਦੇਖੋ ਪਟਨਾ ਸਾਬ ਤਾਂ ਗਏ ਸੀ ਅਸੀਂ ਪੰਜ ਜਨੇ ਮੈਂ ਮੇਰੇ ਪਾਪਾ ਮੇਰੇ ਵੱਡੇ ਪਾ ਪਾਪਾ ਵੱਡੀ ਮੰਮੀ ਓਨਾਂ ਦੀ ਕੁੜੀ ਤੇ ਓਨਾਂ ਦਾ ਛੋਟਾ ਜਾ ਮੁੰਡਾ ਤੇ ਹਰਿਦਵਾਰ ਤਾਂ ਫੇਰ ਅਸੀਂ ਗਏ ਸੀਗੇ ਮੈਂ ਮੇਰੀ ਭੈਨ ਮੇਰੀ ਮਾਸੀ ਹਰਿਦਵਾਰ ਅਸੀਂ ਨਾਨਕਿਆਂ ਨਾਲ ਗਏ ਸੀ ਮਾਮਾ-ਮਾਮੀ ਮਾਮੇ ਦੇ ਦੋਨੋ ਮੁੰਡੇ, ਤੇ ਫੇਰ ਹੋਰ ਵੀ ਦੋ-ਤਿੰਨ ਜਨੇ ਗਏ ਸੀਗੇ ਹਰਿਦਵਾਰ। ਉਸ ਤੋਂ ਬਾਦ ਵਿੱਚ ਫੇਰ ਅਸੀਂ ਗਏ ਆਂ ਸਕੂਲ ਨਾਲ ਟ੍ਰਿਪ ਤੇ।
ਅੱਛਾ ਜੀ।
ਫੇਰ ਉਸ ਤੋਂ ਬਾਦ ਅਸੀਂ ਸਕੂਲ ਨਾਲ ਟ੍ਰਿਪ ਤੇ ਗਏ ਆਂ ਓਥੇ ਵੀ ਬਹੁ ਮਜ਼ਾ ਕੀਤਾ ਅਸੀਂ। ਟ੍ਰਿਪ ਘੱਟ ਸੀ ਓ ਯਾਤ ਯਾਤਰਾ ਈ ਸੀਗੀ ਓ ਵੀ ਆਨੰਦਪੁਰ ਸਾਬ ਗਏ ਸੀ ਨਾ ਫ਼ਿਰ ਓਨੂੰ ਵੀ ਯਾਤਰਾ ਚੀ ਗਿਨ ਲੈਂਦੇ ਆਂ, ਫੇਰ ਉਸ ਤੋਂ ਬਾਦ ਅਸੀਂ ਦੋਸਤਾਂ ਨਾਲ ਓਥੇ ਗਏ ਸੀ ਓਦੀ ਯਾਤਰਾ ਕੀਤੀ ਅਨੰਦਪੁਰ ਸਾਬ ਦੀ ਫੇਰ ਤੇ ਅਜੂਬਾ ਵੇਖਿਆ, ਬਹੁਤ ਅੱਸੀਂ ਮਜ਼ੇ ਕੀਤੇ ਮਜ਼ੇ ਕਰ ਤੇ ਗਏ ਮਜੇ ਕਰਦੇ ਆਏ, ਉਸ ਤੋਂ ਪਹਿਲਾਂ ਫਿਰ ਅਸੀਂ ਗਏ ਸੀ ਸੋਣ ਮਹੀਨੇ ਚੌਥੇ ਢਿੱਲੇ ਉਹ ਵੀ ਯਾਤਰਾ ਹੀ ਹੈ ਕਿਉਂਕਿ ਸ਼ਿਵ ਜੀ ਦਾ ਮੰਦਿਰ ਹੀ ਹੈ
ਅੱਛਾ ਜੀ, ਅੱਛਾ ਜੀ
ਹਾਂਜੀ ਉਹ ਤਾਂ ਬਹੁਤ ਵਧੀਆ ਹੁਣ ਜਿੱਦਾਂ ਅਸੀਂ ਹੱਸਦੇ ਖੇਡਦੇ ਸਾਰੇ ਜਣੇ ਦੋਸਤ ਦੋਸਤ ਚੱਲ ਗਏ ਉਸ ਤੋਂ ਬਾਅਦ ਵਿੱਚ ਫੇਰ ਅਸੀਂ ਹੁਣ ਦੋ ਹਜ਼ਾਰ ਛੱਬੀ 'ਚ ਯਾਤਰਾ ਕੀਤੀ ਉਜੈਨ ਦੀ ਉਹ ਵੀ ਬਹੁਤ ਵਧੀਆ, ਹਾਂਜੀ, ਉਹ ਵੀ ਉਹਨੂੰ ਵੀ ਦੋ ਦਿਨ ਲੱਗਦੇ ਆ ਸਾਨੂੰ ਪੁੱਜਣ 'ਚ ਮਤਲਬ ਦੂਸਰੇ ਦਿਨ ਅਸੀਂ ਜੇ ਜਲੰਧਰੋਂ ਤੁਰੀਏ ਇੱਕ ਦਿਨ ਪੂਰਾ ਤੇ ਦੂਸਰੇ ਦਿਨ ਸਵੇਰੇ ਪਹੁੰਚ ਜਾਂਦੇ ਨੌ ਵਜੇ ਫੇਰ ਉਸ ਤੋਂ ਬਾਅਦ ਵਿੱਚ ਅਸੀਂ ਉੱਥੇ ਗਏ ਫੇਰ ਉਜੈਨ ਅਸੀ ਘੁੰਮਣ, ਸਾਨੂੰ ਜੈਨ ਦਾ ਹਜੇ ਪਟਨਾ ਸਾਹਿਬ ਦਾ ਮਾੜਾ ਮੋਟਾ ਪਤਾ ਸੀ ਕਿ ਗੁਰਦੁਆਰੇ ਕਮਰਾ ਮਿਲ ਜਾਣਾ, ਹਜ਼ੂਰ ਸਾਹਿਬ ਦਾ ਪਤਾ ਹੁਣ, ਉੱਥੇ ਕਦੀ ਕੋਈ ਗਿਆ ਹੀ ਨਹੀ ਸਾਡੇ 'ਚ ਤੁਹਾਨੂੰ ਘੱਟ ਵੱਧ ਹੀ ਪਤਾ ਸੀ ਉਜੈਨ ਦਾ, ਫਿਰ ਇਹ ਤਾਂਸੀ ਚੈਨ ਗਏ ਫਿਰ ਅਸੀਂ ਮਤਲਬ ਕਿ ਘੁੰਮੇ ਫਿਰੇ ਦੋ ਤਿੰਨ ਦਿਨ ਰਹੇ ਫਿਰ ਉੱਥੋਂ ਵੀ ਸੰਤਕਾਲ 'ਚ ਟਿਕਟਾਂ ਨੀ ਮਿਲਣਦੀਆਂ ਸਾਨੂੰ ਉੱਥੇ ਵੀ ਦੋ ਦਿਨ ਰਹਿਣਾ ਪਿਆ ਸੀ ਜਦੋਂ ਪਟਨਾ ਸਾਹਿਬ ਅਸੀਂ ਰਹੇ ਏਦੀ ਫਿਰ ਸਾਨੂੰ ਉੱਥੇ ਵੀ ਯਾਤਰਾ 'ਚ ਉੱਥੇ ਵੀ ਸਾਨੂੰ ਟ੍ਰੇਨ 'ਚ ਰਹਿਣਾ ਪਿਆ ਮਤਲਬ ਕਿ ਟ੍ਰੇਨ ਕਰਕੇ ਰੁਕਣਾ ਪਿਆ ਇੱਕ ਦਿਨ ਵੱਧ, ਫਿਰ ਉੱਥੋਂ ਅਸੀਂ ਪਹਿਲਾਂ ਬੱਸ ਲਈ ਚੈਨ ਤੋਂ ਦਿੱਲੀ ਤੱਕ ਬੱਸ ਲਈ
ਠੀਕ ਐ ਜੀ
ਫਿਰ ਉਸ ਤੋਂ ਬਾਅਦ ਦਿੱਲੀ ਤੋਂ ਜਲੰਧਰ ਅਸੀਂ ਰੋਡਵੇਜ਼ ਬੱਸ 'ਚ ਆਏ ਸੀਗੇ, ਫਿਰ ਸਾਨੂੰ ਉਹ ਮਿਲ ਗਈ ਕੀਤੀ ਸੀ ਨਾ, ਫੇਰ ਉਹ 'ਚ ਆਏ, ਫਿਰ ਉਸ ਤੋਂ ਬਾਅਦ ਵਿੱਚ ਮ ਅਸੀਂ ਉੱਥੇ ਉੱਥੇ ਵੀ ਪੰਜ ਸੱਤ ਉੱਥੇ ਵੀ ਮੇਨ ਮੰਦ ਉਹਦਾ ਮੇਨ ਮੰਦਰ ਜਿਹੜੇ ਵੱਡੇ ਆ ਉਹ ਪੰਜ ਹੈ ਉਧਰ ਦੇ ਉੱਥੇ ਬਹੁਤ ਮੰਦਿਰ ਸੀਗੇ, ਫਿਰ ਉਸ ਤੋਂ ਬਾਅਦ ਉਹ ਪੰਜ ਮੰਦਿਰਾਂ 'ਚ ਮੱਥਾ ਟੇਕਿਆ, ਅਸੀਂ ਬਹੁਤ ਇੰਜੋਏ ਕੀਤਾ, ਸਾਨੂੰ ਇੱਕ ਮਤਲਬ ਜਿੱਦਾਂ ਟ੍ਰੇਨ 'ਚ ਯਾਤਰਾ ਕਰਦੇ ਪਏ ਸੀ, ਸਾਨੂੰ ਉੱਥੇ ਇੱਕ ਮਤਲਬ ਫੈਮਿਲੀ ਮਿਲ ਗਈ ਸੀਗੀ ਉਹ ਫਗਵਾੜੇ ਦੇ ਸੀਗੇ, ਫੇਰ ਉਸ ਤੋਂ ਮਤਲਬ ਇੱਕ ਅੰਕਲ ਮਿਲੇ ਸੀ ਅੰਕਲ ਨਾਲ ਫੇਰ ਸਾਡੀ ਜਿੱਦਾਂ ਗੱਲਬਾਤ ਸ਼ੁਰੂ ਹੋਈ, ਫੇਰ ਉਸ ਤੋਂ ਬਾਅਦ ਉਹ ਨੇ ਆਪਣੀ ਸਾਨੂੰ ਫੈਮਿਲੀ ਨਾਲ ਵੀਡੀਓ ਕਾਲ ਕਰਕੇ ਦਿਖਾਈ ਹੋਰ ਵੀ ਸਾਨੂੰ ਉੱਥੇ ਬੜੇ ਜਾਣੇ ਮਿਲੇ ਸੀ, ਮਤਲਬ
ਠੀਕ, ਤੇ ਉੱਥੇ ਤੁਹਾਨੂੰ ਰਹਿਣ ਦੀ ਕੋਈ ਦਿੱਕਤ ਤਾਂ ਨਹੀਂ ਹੋਈ ਉੱਥੇ ਹੋਣੇ ਕੋਈ ਹੋਟਲ ਵਗੈਰਾ ਕੁੱਛ ਐਦਾਂ ਚੀਜ਼
ਉੱਥੇ ਜਿੱਦਾਂ ਹੁਣ ਅਸੀਂ ਜਾਂਦੇ ਹਾਂ ਨਾ ਅਸੀਂ ਸਟੇਸ਼ਨ ਤੇ ਪਹੁੰਚਦੇ ਸਟੇਸ਼ਨ 'ਚ ਜਿੱਦੀ ਬਾਹਰ ਨਿਕਲਣਾ, ਉੱਥੇ ਬਹੁਤ ਸਾਰੇ ਆਟੋ ਨੇ, ਤੁਹਾਨੂੰ ਆਟੋ ਵਾਲੇ ਨੇ ਚੱਕਣਾ ਪਹਿਲੀ ਗੱਲ ਅਸੀਂ ਹੋਟਲ ਦੇਖ ਵੀ ਲਏ ਸੀ ਮਾੜੇ ਮੋਟੇ ਨੈੱਟ ਤੇ, ਸਾਨੂੰ ਆਈਡੀਆ ਜਿਹਾ ਮਿਲ ਗਿਆ ਸੀ ਫੇਰ ਅਸੀਂ ਸੋਚਿਆ ਕਿ ਅਸੀਂ ਲੋਕਲ ਵਾਲੇ ਆਟੋ ਵਾਲੇ ਨੂੰ ਜ਼ਿਆਦਾ ਪਤਾ ਹੋਣਾ
ਹਾਂਜੀ
ਫਿਰ ਅਸੀਂ ਆਟੋ ਵਾਲੇ ਨਾਲ ਚੰਗਾ ਘੁੰਮ, ਫਿਰ ਆਟੋ ਵਾਲਾ ਸਾਨੂੰ ਦੋ ਤਿੰਨ ਹੋਟਲਾਂ 'ਚ ਲੈ ਕੇ ਗਿਆ ਸਾਨੂੰ ਉੱਥੇ ਗੋਲਡਨ ਲੀਫ ਹੋਟਲ ਉਹ ਪਸੰਦ ਆ ਗਿਆ, ਫਿਰ ਅਸੀਂ ਉੱਥੇ ਰਹੇ
ਜੀ, ਠੀਕ ਹੈ ਜੀ
ਅ ਮਤਲਬ ਅਸੀਂ ਬਹੁਤ ਇੰਜੋਏ ਕੀਤਾ, ਬਹੁਤ ਮਜ਼ਾ ਆਇਆ ਸਾਨੂੰ
ਨਹੀਂ ਵਧੀਆ ਗੱਲ ਹੈ ਤੁਸੀਂ ਤਾਂ ਕਰਮਾਂ ਭਾਗਾਂ ਵਾਲੇ ਜੁੜੇ ਐਡੀ- ਐਡੀ ਦੂਰ ਤੱਕ ਦਰਸ਼ਨ ਕਰ ਆਏ ਹੋ ਹੈਨਾ, ਹਾਂਜੀ ਮਹਾਰਾਜ ਵਲੋਂ ਤੁਹਾਨੂੰ ਚਿੱਠ ਚਿੱਠੀ ਪਈ ਹੈ ਤਾਂ ਤੁਸੀਂ ਤਾਂ ਹੀ ਗਏ ਹੋ, ਹਾਂ ਚਲੋ ਬਹੁਤ ਵਧੀ
ਭਗਵੰਤ ਮਾਨ ਨੇ ਯਾਤਰਾ ਸ਼ੁਰੂਆਂ ਕੀਤੀਆਂ ਹੋਈਆਂ ਕਿੰਨੀਆਂ ਵਧੀਆ। ਲੋਕਾਂ ਨੂੰ ਲੈ ਕੇ ਜਾਂਦੇ ਆ-ਅ ਅੰਮ੍ਰਿਤਸਰ ਲੈ ਕੇ ਜਾਂਦੇ ਆ ਕਿੰਨਾ ਵਧੀਆ ਉਹਨਾਂ ਨੇ ਕੰਮ ਸ਼ੁਰੂ ਕੀਤਾ। ਕੀਤਾ ਹੋਇਆ ਯਾਤਰਾ ਉਹ ਵੀ ਯਾਤਰਾ ਈ ਕਰਾਉਂਦੇ ਐ ਸਾਰਿਆਂ ਨੂੰ
ਪਾਦੇ ਨੇ
ਹਾਂਜੀ ਅੱਜ ਕੱਲ੍ਹ ਦੇ ਬੱਚਿਆਂ ਕੋਲ ਟਾਈਮ ਈ ਹੈ ਨੀ ਕਿ ਆਪਣੇ ਮੰਮੀ ਪਾਪਾ ਨੂੰ ਕਿਤੇ ਲੈ ਕੇ ਜਾ ਸਕਣ ਜਾਂ ਕਿਤੇ ਹੋਰ
ਹਾਂਜੀ, ਨਈ-ਨਈ ਇਹ ਤੇ ਗੱਲ ਹੈਗੀ ਐ ਹਾਂਜੀ ਸਾਡੇ ਵੀ ਇੱਥੋਂ ਗਏ ਸੀ ਪਿੰਡੋਂ ਹਾਂ ਲੇ ਗਈਆਂ ਸੀਗੀਆਂ ਲੇਡੀਜ਼ ਗਈਆਂ ਦੱਸਦੀਆਂ ਸੀਗੀਆਂ। ਕਹਿੰਦੀਆਂ ਕਿ ਪੰਜਾਹ ਸਾਲ ਤੋਂ ਉੱਪਰ ਵਾਲਿਆਂ ਨੂੰ ਖਰੇਸ਼ਾਇਦ ਉਹਨਾਂ ਨੇ ਕਰਵਾਈ ਐ।
ਹਾਂਜੀ ਪੰਜਾਹ ਸਾਲ ਤੋਂ ਉੱਪਰ ਵਾਲਿਆਂ ਨੂੰ ਕਰਾਦੇ ਨੇ।
ਹਾਂ ਕਹਿੰਦੇ ਹਾਂ ਬਹੁਤ ਸੋਹਣੇ ਕਹਿੰਦੇ ਮਜ਼ਾ ਆ ਗਿਆ। ਹਾਂਜੀ, ਚਲੋ ਦੱਸਦੇ ਪਏ ਸੀਗੇ।
ਹਾਂ ਉਹ ਵੀ ਕਹਿ ਦਿੰਦੇ ਸੀਗੇ ਕਿ ਉੱਥੇ ਰਹਿਣ-ਸਹਿਣ ਦਾ ਵੀ ਨੀ ਸੀਗਾ ਉਹ ਵੀ ਵਿੱਚ ਈ ਸੀਗਾ ਉਹਦੇ ਇਹ ਨੀ ਸੀ ਉੱਥੇ ਜਾ ਕੇ ਉਹਨੇ ਸਾਨੂੰ ਲਾ ਤਾ ਤੇ ਸਾਨੂੰ ਆਪੀ ਸਾਰਾ ਕੁਛ ਲੱਭਣਾ ਪਿਆ, ਸਾਰੀ ਫੈਸਿਲਿਟੀ ਉਹਨਾਂ ਨੇ ਦਿੱਤੀਆਂ ਸੀ ਰਹਿਣ
ਹਾਂਜੀ-ਹਾਂਜੀ, ਦੱਸਦੇ ਸੀ ਕਹਿੰਦੇ ਕਿ ਸਾਰਾ ਕੁਛ ਮਤਲਬ ਲਾਗੇ-ਲਾਗੇ ਜਿੰਨੇ ਗੁਰਦੁਆਰੇ ਸੀਗੇ। ਸਾਰੇ ਉਹਨਾਂ ਨੇ ਘੁੰਮਾਏ ਪਹਿਲਾਂ ਤਾਂ ਉਹਨਾਂ ਦੇ ਸਵਾਗਤ ਈ ਮਤਲਬ ਜਦੋਂ ਸੰਗਤ ਚੱਲੀ ਐ। ਉਹਨਾਂ ਦਾ ਬੋਤ ਦਿਲੋਂ ਧੰਨਵਾਦ ਉਹਨਾਂ ਨੇ ਕੀਤਾ ਮਤਲਬ ਜਨਾਨੀਆਂ ਦੇ ਬੰਦਿਆਂ ਦੇ ਗਲਾਂ ਵਿੱਚ ਫੁੱਲਾਂ ਦੀ ਮਾਲਾ ਪਾ ਕੇ ਉਹਨਾਂ ਨੂੰ ਵਿਦਿਆ ਇੱਥੋਂ ਹਨਾ, ਬੜੇ ਬੋਤ ਵਧੀਆ ਕਹਿੰਦੇ ਸਾਰੇ ਰਾਹ ਕਹਿੰਦੇ ਕਿ ਕੀਰਤਨ ਕਰਦੇ ਜਾਓ ਪਾਠ ਕਰਦੇ ਜਾਓ। ਤੇ ਬੜਾ ਆਨੰਦ ਬੱਚੇ ਆ ਦੱਸਦੇ ਪਏ ਸੀਗੇ, ਹਾਂ ਮੇਰੇ ਜਠਾਣੀ ਗਏ ਸੀ ਨਾ ਉਹ ਦੱਸਦੇ ਪਏ ਸੀਗੇ। ਕਹਿੰਦੇ ਬੋਤ ਜ਼ਿਆਦਾ ਮਜ਼ਾ ਆਇਆ ਹਾਂਜੀ, ਤਿੰਨੇ ਟਾਈਮ ਕਹਿੰਦੇ ਉੱਥੇ ਸਾਨੂੰ ਫਰੈਸ਼ ਖਾਣ ਨੂੰ ਸਭ ਕੁਛ ਹਾਂ ਖਾਣਾ ਮਿਲਿਆ ਸਭ ਕੁਛ ਫਰੈਸ਼ ਮਿਲਿਆ ਖਾਣ-ਪੀਣ ਨੂੰ ਤੇ ਦੱਸਦੇ ਪਏ ਸੀਗੇ, ਮੈਂ ਵੀ ਨੈਣਾ ਦੇਵੀ ਗਈ ਹੋਈ ਆ। ਤੇ ਇੱਧਰ ਆਪਣੇ ਜਵਾਲਾ ਜੀ ਗਈ ਆ।
ਅਸੀਂ ਵੀ ਹਰ ਸਾਲ ਪਹਿਲਾਂ ਅਸੀਂ ਵੀ ਹਰ ਸਾਲ ਉੱਥੇ ਜਾਨੇ ਹੁੰਨੇ ਆ, ਹਿਮਾਚਲ ਪੀਰ ਨਗਰ ਉੱਥੇ ਵੀ ਅਸੀਂ ਬੜੀ ਯਾਤਰਾ ਕੀਤੀ। ਤੁਹਾਡਾ ਚਾਚਾ ਕਰਾਦਾ ਹੁੰਦਾ ਸੀ ਤਾਨੂੰ ਤੇ ਅਸੀਂ ਬੜੇ ਆਪਣੀ ਟਰਾਲੀ ਚ ਜਾਨੇ ਹੁੰਨੇ ਸੀ ਫੇਰ ਅਸੀਂ ਇੱਕ ਵਾਰੀ ਅਨੰਦਪੁਰ ਸਾਹਿਬ ਦੀ ਟਰਾਲੀ ਚ ਗਏ ਸੀ। ਉੱਥੇ ਵੀ ਬਹੁਤ ਮਜ਼ਾ ਆਇਆ ਸੀ ਹੋਲੇ ਮਹੱਲੇ ਤੇ ਮਜ਼ਾ ਤਾਂ ਆਂਦਾ ਐ ਕਿਉਂਕਿ ਹੁਣ ਜਿੱਦਾਂ ਹੁਣ ਤੁਸੀਂ ਚ ਰਹਿੰਨੇ ਆ, ਪਰ ਉੱਥੇ ਹੀ ਟਰਾਲੀ ਚ ਸੁੱਤੇ ਸੀਗੇ ਕਿੰਨਾ ਮਜ਼ਾ ਆਇਆ ਅਸੀ ਸਾਰੇ ਜਣੇ ਇਕੱਠੇ ਸੀ, ਗੱਲਾਂ ਬਾਤਾਂ ਕੀਤੀਆਂ ਪੀਰਨ ਗਏ ਤੇ ਤਾਂ ਫੇਰ ਮਜੇ ਈ ਖਰੇ ਅ ਤਿੰਨ ਦਿਨ ਰਹਿ ਕੇ ਆਨੇ ਹੁੰਦੇ ਸੀ ਇੱਕ ਦਿਨ ਜਾਣ ਚ ਇੱਕ ਦਿਨ ਆਣ ਚ ਤੇ ਇੱਕ ਦਿਨ ਉਥੇ ਰਹਨੇ ਹੁੰਦੇ ਸੀ। ਉੱਥੇ ਵੀ ਮੱਥਾ ਟੇਕਦੇ ਹੁੰਦੇ ਸੀ ਬਾਬੇ, ਉਥੋਂ ਬਾਅਦ ਚ ਅਸੀਂ ਉੱਥੇ ਈ ਰਹਿੰਦੇ ਹੁੰਨੇ ਸੀ ਕਈ ਲੋਕ ਲੈ ਲੈਂਦੇ ਈ ਕਮਰੇ ਅਸੀਂ ਨੀ ਲੈਂਨੇ ਹੁੰਨੇ ਸੀ ਕਿਉਂਕ ਅਸੀਂ ਆਪਣੀ ਟਰਾਲੀ ਲੈ ਕੇ ਜਾਨੇ ਹੁੰਨੇ ਸੀ। ਅਸੀਂ ਫੇਰ ਆਪਣੀ ਟਰਾਲੀ ਸੌਨੇ ਹੁੰਦੇ ਸੀ। ਮੈਂ ਮੇਰੇ ਚਾਚੇ ਦੇ ਬੱਚੇ ਤੇ ਮੰਮੀ, ਤੇ ਮੇਰੇ ਭੈਣ-ਭਰਾ ਸਾਰੇ। ਸੀ ਜਿਹੜੇ ਸਾਰੇ
ਹੂੰ-ਹੂੰ-ਹੂੰ, ਚਲੋ ਵਧੀਆ ਗੱਲ ਐ ਏਦਾਂ ਲਾਈਫ ਹਾਂ ਐਦਾ ਦਾ ਐਕਸਪੀਰੀਅੰਸ ਵੀ ਮਿਲ ਜਾਂਦਾ। ਆਣ ਜਾਣ ਨਾਲ ਦਰਸ਼ਨ ਵੀ ਹੋ ਜਾਂਦੇ ਐ, ਤਾਂ ਜਨਮ ਵੀ ਸਫਲ ਹੋ ਜਾਂਦਾ ਐ ਹਨਾ। ਹਾਂਜੀ ਤੁਹਾਡੇ ਨਾਲ, ਹਾਂਜੀ ਠੀਕ ਐ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ